ਹੋਰ ਸਸ਼੍ਰੀ ਕਾਲ ਜੀ ਹਾਂਜੀ ਹਾਂਜੀ।
ਹੋਰ ਕਿਵੇਆਂ
ਵਧੀਆ, ਤੁਸੀਂ ਸੁਨਾਓ?
ਹੋ ਬਸ ਕਿਰਪਾ ਮਾਲਕ ਦੀ- ਹਾਂਜੀ- ਹਾਂਜੀ -ਹਾਂਜੀ ਸਬ ਠੀਕ-
ਹੋਰ ਕਾਫ਼ੀ ਟਾਈਮ ਹੋ ਗਿਆ ਆਏ ਨੀ ਤੁਸੀ ਘਰ ਆਇਆ ਕਰੋ-
ਹਾਂ ਬਸ ਤਿਆਰੀ ਕਰ ਰਹੇ ਸੀ ਅੰਮ੍ਰਿਤਸਰ ਜਾਣਾ ਸੀਗਾ-
ਅੱਛਾ ਅੱਛਾ
ਬਹੁਤ ਦਿਨਾ ਤੋ ਕਰ ਰਹੇ ਸੀ ਹਾਂ ਪਹਿਲੇ ਗਏ ਸੀਗਾ- ਹੋ ਗਿਆ ਦੋ ਤਿਨ ਮਹੀਨੇ ਹੋ ਗਏ ਨੇ ਤੇ- ਹੋਵੇ ਸਾਨੂੰ ਪੰਜ ਛੇ ਵਾਰ ਹੋਏ ਆ ਹੁਣ ਫੇਰ ਸੋਚ ਰਹੇ ਸੀ ਜਾਣ ਵਾਸਤੇ-
ਵਾਹ ਕਰਮਾਂ ਵਾਲੇ ਹੈਗੇ ਓ-
ਹਾਂ ਬਾਬਾ ਜੀ ਬੁਲਾਉਦੇ ਨੇ ਤੇ ਜਾਨੇ ਹਾਂ-
ਹਾਂਜੀ ਸਾਡਾ ਵੀ ਬੜਾ ਮਨ ਹੈਗਾ ਜਾਣ ਦਾ ਅਸੀ ਵੀ ਗਏ ਹਾਂ ਦੋ ਤਿਨ ਵਾਰੀ ਗਏ ਹਾਂ-
ਅੱਛਾ
ਹਾਂਜੀ ਬਸ ਹੁਣ ਕਾਫੀ ਟਾਈਮ ਹੋ ਗਿਆ - ਉਥੇ ਬਸ ਇਕ ਵਾਰੀ ਤੇ ਅਸੀ ਜਦੋ ਸਭ ਤੋਂ ਪਹਿਲੀ ਵਾਰ ਗਏ ਸੀ ਤੇ ਜਿਥੇ ਕਥਾ ਨੀ ਹੁੰਦੀ ਮੰਜੀ- ਹੋਲ ਹੈਗਾ ਅਸੀ ਉਥੇ ਸਟੇਅ ਕੀਤਾ ਸੀ ਕਿਉਕਿ ਅਸੀ ਇਕ ਰਾਤ ਵਾਸਤੇ ਗਏ ਸੀ ਦੀਵਾਲੀ ਕੋਲ-
ਅੱਛਾ ਅਸੀ ਤੇ- ਗਏ ਸੀਗਾ ਅਸੀ ਉਥੇ ਬਾਬਾ ਬੁੱਢਾ ਜੀ ਦਾ ਨਾ ਬਾਬਾ ਜੀ ਦਾ ਕੋਈ ਸਥਾਨ ਹੈਗਾ ਉਥੇ- ਨੇੜੇ ਹੀ ਪੈ ਜਾਦਾ ਅਸੀ ਉਥੇ ਹੀ ਰਹਿਨੇ ਹਾਂ ਕਮਰਾ ਮਿਲ ਜਾਦਾ ਉਥੇ ਹੀ- ਉਹ ਫੇਰ ਸਾਨੂੰ ਜਦੋ ਜਾਣ ਲਗਿਆ ਪਾਠ ਦਾ ਦਿਨ- ਜਿਨੇ ਦਿਨ ਤੁਸੀ ਇਹ ਪਾਠ ਕਰਨੇ ਲੈਂਦੇ ਲੁੰਦੇ ਕੁਛ ਵੀ ਨੀ ਹੈ। ਹਾਂ ਮਾਆ ਨਹੀ ਲੈਂਦੇ ਉਥੇ ਹੀ ਰਹਿ ਜਾਦੇ ਹਾਂ ਫੇਰ ਰਾਤੀ ਨਾਲ ਹੀ ਫੇਰ ਅਸੀ- ਇਸ਼ਨਾਨ ਨੂੰ ਕੀਤਾ ਦਸ ਮਿੰਟ ਵੀ ਨੀ ਲਗਦੇ ਵਿਚੋ ਨਿਕਲ ਲੰਗਦੇ ਆ- ਤੇ ਚਲੇ ਜਾਣੇ ਅੰਦਰ ਹੀ ਨਾਲ ਹੀ-
ਇਕ ਵਾਰੀ ਅਸੀ ਰੂਮ ਵੀ ਲਿਆ ਸੀ ਉਥੇ-
ਅਛਾ-
ਹਾਂਜੀ ਉਹ ਵੀ ਥ੍ਰਰੀ ਹੰਡਰਡ ਰੁਪੀਜ ਪਰ ਕੋਸਟ ਮਿਲ ਗਿਆ ਸੀ ਸਾਨੂੰ ਸਸਤਾ ਹੀ ਮਿਲ ਗਿਆ ਸੀ ਉਸ ਟਾਈਮ-
ਹ ਬਾਹਰ ਤੇ ਬਹੁਤ ਮਹਿੰਗੇ ਨੇ-
ਹਾਂਜੀ ਅਸੀ ਦੋ ਫੈਮਿਲੀ ਸੀ ਨਾ ਫਿਰ ਅਸੀ ਕੋਨਟਰੀ ਕਰ ਲਈ ਸੀ ਜਿ ਛੇ ਸੋ ਰੁਪਏ ਕਿਹਾ ਸੀ ਉਹਨਾ ਨੇ ਅਸੀ-
ਅੱਛਾ ਅੱਛਾ
ਬਾਕੀ ਬੜੀ ਸਕੂਨ ਵਾਲੀ ਜਗ੍ਹਾ-
ਬਹੁਤ ਆਨੰਦ ਆਂਦਾ ਮੈ ਕਹਿਦੀ ਹਾਂ ਉਥੇ ਜਾ ਕੇ ਆ ਮਿਲਦਾ ਚੈਨ ਮਿਲ ਜਾਂਦਾ-
ਹਾਂਜੀ ਬਸ ਉਹ ਮਤਲਬ- ਲਗਦਾ ਕਿ ਸਭ ਘਰ ਦੀ ਟੈਨਸ਼ਨਾਂ ਵਗੈਰਾ ਜੋ ਵੀ ਤੁਹਾਡੀ- ਹੁਣ ਸਟੱਡੀ ਤੋ ਰਿਲੇਟਿਡ ਹਾਂਜੀ ਬਸ ਉਥੇ ਰਹੋ ਤੇ ਸੇਵਾ ਕਰੋ-
ਹੂੰ ਸੇਵਾ ਕਰਨ ਲਈ ਬਹੁਤ ਆਨੰਦ ਆਉਦਾ ਮੈ ਕਹਿਦੀ ਹਾਂ- ਮੇਰਾ ਬੇਟਾ ਹੋਣ ਵਾਲਾ ਸੀ ਮੈ ਗਈ ਮੈ ਕਿਹਾ ਬਾਬਾ ਜੀ ਮੈਨੂੰ ਕੁਝ ਸੇਵਾ ਦਿਓ ਜਰੂਰ- ਨਾਲ ਹੀ ਬਾਬਾ ਜੀ ਨੇ ਮੈਨੂੰ ਝਾੜੂ ਦੀ ਸੇਵਾ ਦੇ ਦਿਤੀ-
ਹਾਂਜੀ-
ਹਾਂ ਬਹੁਤ ਆਨੰਦ ਆਇਆ ਇੰਝ ਲਗਿਆ ਸੀ ਕਿਵੇ ਪਤਾ ਨੀ ਕੀ ਬਾਬਾ ਜੀ ਆਪ- ਪ੍ਰਤੱਖ ਹੈਗੇ ਨੇ ਨਾਲ ਹੀ ਸੁਣ ਲੈਂਦੇ ਨੇ ਹਨਾ-
ਬਸ ਹੋਰ ਜਿਵੇ ਤੁਸੀ ਅੰਮ੍ਰਿਤ ਸ਼ਕਿਆ ਦਾ ਬੜੇ ਐਵੀ ਵਡਭਾਗੇ ਹੈਗੇ ਤੁਸੀ- ਐਵੀ ਕਿਸੇ ਕਿਸੀ ਨੂੰ ਦਾਤ ਮਿਲਦੀ ਹੈ। ਅੰਮ੍ਰਿਤ ਦੀ-
ਹਾਂਜੀ ਮਾਲਕ ਦੀ ਕਿਰਪਾ ਬਹੁਤ- ਪਰਮਾਤਮਾ ਸੱਬ ਤੇ ਵਰ-
ਜਿਵੇ ਤੁਸੀ ਅੰਮ੍ਰਿਸ਼ ਛਕੇਆ ਫਿਰ ਕਿਨੇ ਮਤਲਬ ਕੀ ਪਾਠ ਕਰਨੇ ਹੁੰਦੇ ਨੇ ਦਿਨ 'ਚ- ਸਵੇਰੇ ਕਿਹੜਾ ਕਰਨਾ ਹੁੰਦਾ ਹੈ। ਤੇ ਸ਼ਾਮੀ ਕਿਹੜਾ-
ਇਹ ਸਵੇਰੇ- ਪੰਜ ਬਾਣੀਆਂ ਦਾ ਪਾਠ ਹੁੰਦਾ ਹੈ। ਜਪਜੀ ਸਾਹਿਬ ਜਾਪ ਸਾਹਿਬ ਤਵ ਪ੍ਰਸਾ ਸਵਈਏ- ਛੋਪਈ ਸਾਹਿਬ ਔਰ ਆਨੰਦ ਸਾਹਿਬ ਦਾ-
ਅੱਛਾ ਜੀ
ਠੀਕ ਹੈ ਇਹ ਸਵੇਰੇ ਆਉਂਦਾ ਹੈ ਨਿਤਨੇਮ ਸੁਖਮਨੀ ਸਾਹਿਬ ਵੀ ਪੜ੍ਹ ਸਕਦੇ ਹਾਂ ਅਸੀਂ ਹਾਂ ਫਿਰ ਦਿਨੇ ਵੀ ਪੜ੍ਹ ਸਕਦੇ ਆ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਹੁੰਦੀ ਹ ਰਾਤੀ ਕੀਰਤਨ ਸੋਹਿਲਾ ਉਹ ਵੀ ਪੜ੍ਹਨਾ ਜ਼ਰੂਰੀ ਹੈ
ਹਾਂਜੀੋ
ਹਮ
ਤੇ ਜਿਵੇਂ ਗੁਰੂ ਸਾਹਿਬ ਦਾ ਪਾਠ ਹੁੰਦਾ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ।
ਹਾਂਜੀ
ਉਹ ਕਿਵੇਂ ਵਗੈਰਾ ਮਤਲਬ ਸ਼ੁਰੂ ਕਰਦੇ ਨੇ ਕਿਵੇਂ ਕਿਵੇਂ ਸਮਾਪਤੀ ਕਰਨੀ ਹੈ
ਬਸ ਉਹ ਪਹਿਲਾਂ ਅਰਦਾਸ ਕਰਨੀ ਪੈਂਦੀ ਹੈ ਭਾਈ ਜੀ ਕੋਲ ਅਰਦਾਸ ਕਰਵਾ ਕੇ। ਦੇਗ ਲੈ ਕੇ ਪਹਿਲੇ ਜਪ ਜੀ ਸਾਹਿਬ ਦਾ ਪਾਠ ਸ਼ੁਰੂ ਕਰਦੋ ਸ਼ੁਰੂ ਤੋਂ ਹੀ ਦਸ ਪੌੜੀਆਂ ਪੜ੍ਹ ਲਓ ਜਿੰਨੀ ਪੜ੍ਹ ਸਕਦੇ ਹੋ ਤੁਸੀਂ ਫੇਰ ਛੋੜ ਦੋ ਸਹਿਜ ਪਾਠ ਹੁੰਦਾ ਨਾ ਖੁੱਲਾ
ਹਮ
ਵੀ ਛੋੜ ਦੋ ਫੇਰ ਜਦੋਂ ਮਰਜੀ ਤੁਸੀਂ ਕਰਦੇ ਰਹੋ ਕਰਦੇ ਹੋ ਫੇਿਰ
ਅੱਛਾ ਅੱਛਾ
ਤੇ ਫੇਿਰ ਦੇਗ ਲੈ ਕੇ ਜਾਣੀ ਹੁੰਦੀ ਫਰ ਅਰਦਾਸ ਕਰਨੀ ਹੁੰਦੀ ਹੈ ਜੇ ਮਦ ਆ ਗਿਆ ਫੇਰ ਉਸ ਤੋਂ ਬਾਅਦ ਫਿਰ ਭੋਗ ਪਾਈ ਦਾ ਪੂਰਾ ਚੌਦਾਂ ਸੌ ਤੀਹ ਅੰਗ ਹੋ ਜਾਣ ਫਿਰ ਅਰਦਾਸ ਕਰਵਾਾਂਗੇ ਫਿਰ ਨੋਵੇਂ ਮਹੱਲੇ ਦੇ ਸਲੋਕ ਭਾਈ ਜੀ ਪੜ੍ਹਨਗੇ। ਅਨੰਦ ਸਾਹਿਬ ਪੜ ਦਿੰਦੇ ਨੇ ਭਾਈ ਜੀ।
ਅੱਛਾ ਜੀ ਤੇ ਜਿਵੇਂ ਮਤਲਬ ਹੁਣ ਅੱਜ ਕੱਲ੍ਹ। ਤੇ ਫੋਨਾ ਤੇ ਜਿਵੇਂ ਪਾਠ ਵਗੈਰਾ ਕਰਦੇ ਨੇ ਵੈਸੇ ਮੇਰੇ ਹਿਸਾਬ ਨਾਲ ਗੁਰੂ ਸਾਹਿਬ ਤੇ ਹੀ ਕਰਨਾ। ਚਾਹੀਦਾ ਹੈ ਅਗਰ ਤੁਸੀਂ ਪਾਠ ਕਰਦੇ ਹੋ ਉਹਦੇ ਨਾਲ ਸ਼ਰਧਾ ਅਲਗ ਹੁੰਦੀ ਹੈ ਭਾਵਨਾ।
ਹਾਂ ਉਹ ਤੇ ਫੇਿਰ ਪ੍ਰਤੱਖ ਗੁਰੂ ਮਹਾਰਾਜ ਸਾਹਮਣੇ ਬੈਠੇ। ਗੱਲਾਂ ਕਰਨੀਆਂ ਐ ਤੇ ਫਰ ਬੰਦਾ ਸਕੂਨ ਨੀ ਮਿਲਦਾ ਨਾ ਫੋਨ ਤੇ ਆਨੰਦ ਨਹੀਂ ਆਉਂਦਾ।
ਨਾਲੇ ਬਾਕੀ ਆਪਣਾ ਆਪਣਾ ਮਾਈੰਡਸੈਟ ਹੁੰਦਾ ਹੈ ਹਰ ਬੰਦੇ ਦਾ। ਤੇ ਮੈਨੂੰ ਤੇ ਮਤਲਬ ਇਹ ਚੀਜ਼ ਨਹੀਂ ਸਹੀ ਲੱਗਦੀ ਕਿ। ਬਈ ਜਿਵੇਂ ਅਸੀਂ ਚਲੋ ਠੀਕ ਏ। ਪੰਜ ਬਾਣੀਆਂ ਪੜ ਲੈਂਦੇ ਹਾਂ ਰਹਿਰਾਸ ਸਾਹਿਬ ਪੜ੍ਹ ਲੈਂਦੇ ਆ ਸੁਖਮਨੀ ਸਾਹਿਬ ਵੀ ਪੜ੍ਹ ਲੈਂਦੇ ਹਾਂ।
ਹਮ
ਤੇ ਇ ਮੈਨੂੰ ਗੁਰੂ ਸਾਹਿਬ ਵਾਲਾ ਪਾਠ ਮੈਨੂੰ ਨਹੀਂ ਸਹੀ ਲੱਗਦਾ ਫੋਨ ਤੋਂ ਪੜਨਾ
ਅੱਛਾ
ਹਾਂਜੀ
ਵਧੀਆ ਗੱਲ ਹੈਗੀ ਵੈਸੇ ਤੁਹਾਨੂੰ ਨਹੀਂ ਸਹੀ ਲੱਗਦਾ ਵੈਸੇ। ਵਧੀਆ ਤੁਸੀਂ ਸ਼ੁਰੂ ਕਰੋ। ਅੱਛਾ ਹੈ ਬਹੁਤ ਸਕੂਨ ਮਿਲਦਾ ਵੀ ਪਾਠ ਕਰਨ ਨਾਲ।
ਹਾਂਜੀ
ਸ਼ੁਰੂ ਕੀਤਾ ਕਦੀ?
ਨਹੀਂ-ਨਹੀਂ, ਕਦੀ ਵੀ ਨਹੀਂ ਸੋਚਿਆ ਬੜੀ ਵਾਰੀ, ਬਸ ਜਦੋਂ ਮਹਾਰਾਜ ਕਿਰਪਾ ਕਰਨ।
ਚਲੋ ਕੋਈ ਨੀ, ਮਾਲਕ ਕਿਰਪਾ ਕਰੇਗਾ।
ਹਾਂਜੀ। ਬਸ ਇਹ ਹੈਗਾ ਨਾ ਕੁਛ ਚੀਜ਼ਾਂ ਜਿਵੇਂ ਆਂਦੀਆਂ ਨੇ ਦਿਮਾਗ ਚ ਕਿ ਅਸੀਂ ਸਿਰ ਨੀ ਕਜ ਕੇ ਰੱਖਦੇ ਵਗੈਰਾ ਹਰ ਟਾਈਮ ਸਿਰ ਕਜ ਕੇ ਰੱਖਣਾ ਚਾਹੀਦਾ ਹੈ, ਕਾਫ਼ੀ ਕੁੱਛ ਆਉਂਦਾ ਹੈ ਬਸ। ਕਰਨਾ ਤੇ ਸੋਚਣ ਚ ਬੜਾ ਫ਼ਰਕ ਹੁੰਦਾ ਏ।
ਬਿਲਕੁਲ -ਬਿਲਕੁਲ। ਚਲੋ ਚੰਗਾ ਆਨਾ ਕਦੀ, ਲਾਨਾ ਚ ਚੱਕਰ ਘਰ।
ਅੱਛਾ, ਠੀਕ ਏ।
ਹੈਲੋ।